ਹੈਲੋ।
ਹੈਲੋ ਹੈਲੋ। ਹੈਲੋ।
ਹੈਲੋ ਹਾਂਜੀ।
ਸਤਿ ਸ਼੍ਰੀ ਅਕਾਲ ਹੋਰ ਕੀਿਆ ਹਾਲ ਚਾਲ ਹੈ?
ਵਧੀਆ ਤੁਸੀਂ ਸੁਣਾਓ ਤੁਹਾਡੇ ਕੀ ਹਾਲ ਨੇ?
ਬਸ ਠੀਕ ਹੈ ਹੋਔਰ ਪਰਿਵਾਰ ਸਭ ਠੀਕ।
ਜੀ ਹਾਂਜੀ ਸਭ ਵਧੀਆ। ਸਭ ਠੀਕ ਠਾਕ ਹੋਰ ਕੀ ਕਰਦੇ ਸੀ ਤੁਸੀਂ?
ਬਸ ਰਸੋਈ ਚ ਲੱਗੇ ਅ ਸੀ ਰੋਟੀ ਪਾਣੀ।
ਅੱਛਾ ਅੱਛਾ ਹਮ ਮੈਂ ਵੀ ਬਸ ਰਸੋਈ ਲੱਗੀ ਸੀ ਕੰਮ ਕਰਦੀ ਪਈ ਸੀ ਬੱਚੇ ਬਹੁਤ ਦਿਨ ਤੋਂ ਮੰਗ ਰਹੇ ਸੀ। ਕਹਿੰਦੇ ਸੀ ਕਿ ਮੰਮਾ ਪੱਲੇ ਖਾਣ ਦਾ ਬੜਾ ਮਨ ਕਰਦਾ ਪਿਆ ਤੇ ਚਲੋ ਮੈਂ ਕਿਹਾ ਦੇਖਾਂ ਚਰ ਰਸੋਈ ਚ ਦਾਲ ਪਈ ਹੋਈਏ ਮਾਵਾਂ ਦੀ। ਤੇ ਉਹਨੂੰ ਭਿਓ ਦਿੰਦੀ ਆ ਫੇਰ। ਹਾਂ ਤੇ ਤੁਹਾਡਾ ਬੜਾ ਸਹੀ ਟਮ ਤੇ ਵੈਸੇ ਫੋਨ ਆਇਆ ਮੇਰੇ ਨਾ ਦਿਮਾਗ ਤੁਹਾਡੇ ਬਾਰੇ ਹੀ ਗੱਲ ਚੱਲਦੀ ਤੀ ਸੀ। ਕੀ ਮੈਂ ਤੁਹਾਡੇ ਘਰ ਆਈ ਸੀ ਨਾ ਜਦੋਂ। ਦੋਂ ਹੁਣ ਹੈ ਪਿੱਛੇ ਗਰਮੀ ਦੀ ਛੁੱਟੀਆਂ ਚ ਤੇ ਆਈ ਸੀ। ਤੇ ਤੁਡ ਤੁਸੀਂ ਜਿਹੜੇਦਾਂ ਹੀ ਪੱਲੇ ਮੈਨੂੰ ਖਵਾਏ ਸੀ ਨਾ ਮੈਨੂੰ ਤੁਸੀਂ ਮੰਨਦੇ ਨਹੀਂ ਮੇਰੇ ਹਜੇ ਤੱਕ ਮੈਨੂੰ ਸਵਾਦ ਨਹੀਂ ਭੁੱਲਦਾ ਉਹਦਾ। ਹਾਂਜੀ ਬਹੁਤ ਸਵਾਦ ਲੱਗੇ ਸੀ। ਤੁਸੀਂ ਜਿਹੜੇ ਦਹੀਂ ਪੱਲੇ ਬਣਾਏ ਸੀ ਪਤਾ ਜੋ ਤੁਸੀਂ ਪੱਲੇ ਬਣਾਏ ਸੀ ਜ ਬੜੇ ਸੋਫਟ ਬਣਨੇ ਸੀ ਤੇ ਹਾਂਜੀ। ਤੇ ਮੇਰੇ ਨ ਇੰਨੇ ਖਰੇ ਸੋਫਟ ਬੰਦੇ ਜਿਸ ਤਰ੍ਹਾਂ ਤੁਹਾਡੇ ਸੋਫਟ ਬੰਨੇ ਹੋਏ ਸੀ।
ਅੱਛਾ ਅੱਛਾ ਉਹ ਤੇ ਕੋਈ ਔਖਾ ਨੀ ਹੈਗੇ ਬਈ ਅੱਛਾ।
ਤੇ ਤੁਹਾਨੂੰ ਤੁਸੀਂ ਚਟਨੀ ਵੀ ਬੜੀ ਸਵਾਦ ਬਣਾਈ ਸੀ ਨਾਲ ਜਿਹੜੀ ਤੁਸੀਂ ਚਟ ਹਾਂ ਮੈਨੂੰ ਯਾਦ ਆਇਆ ਜਦੋਂ ਮੈਂ ਤੁਹਾਡੇ ਘਰ ਭੱਲੇ ਖਾ ਰਹੀ ਸੀ ਨਾ। ਤੇ ਤੁਸੀਂ ਇੱਕ ਮਸਾਲਾ ਜ ਰੱਖਿਆ ਨਾਲ ਤੇ ਮੈਂ ਸੋਚੀ ਜਾਵਾਂ ਬ ਪੁੱਛਣੀ ਆ ਚਲੋ ਪੁੱਛਣੀ ਆ ਤੇ ਉਸ। ਟਮ ਤੇ ਮੇਰਾ ਗੱਲਾਂ ਗੱਲਾਂ ਚ ਚੇਤਾ ਹੀ ਭੁੱਲ ਗਿਆ ਤੇ ਹੁਣ ਮੈਨੂੰ ਧਿਆਨ ਆਇਆ ਕੀ ਤੁਸੀਂ ਉਹ ਮਸਾਲਾ ਵੀ ਬੜਾ ਵਧੀਆ ਜਿਹਾ ਬਣਾਇਆ ਤ ਸੀ। ਤੇ ਤੁਸੀਂ ਦੱਸ ਹੀ ਦੋਖਾ ਮੈਨੂੰ ਪਤਾ ਨੀ ਤੁਸੀਂ ਕੁਛ ਨਹੀਂ ਨਹੀਂ ਅਚਾਰ ਦਾ ਮਸਾਲਾ ਨਹੀਂ ਤਸੀਂਦਾਂ ਹੀ ਭੱਲੇ ਦੇ ਉੱਤੇ ਜਿਵੇਂ ਨਾਲ ਚਟਣੀ ਰੱਖੀ ਸੀ ਚ ਚਟਣੀ ਦੇ ਨਾਲ ਤੁਸੀਂ ਇੱਕ ਜੈਸੇ ਕਾਲਾ ਨਮਕ ਦੇ ਵਿੱਚ ਮੈਨੂੰ ਲੱਗਦਾ ਵ ਕੁਛ ਮਿਲਿਆ ਹੋਇਆ ਸੀ ਉੱਤੇ ਪਾਉਣ ਵਾਸਤੇ।
ਅੱਛਾ ਅੱਛਾ ਅੱਛਾ ਅੱਛਾ ਅੱਛਾ ਅੱਛਾ ਅੱਛਾ ਉਹ ਚਾਟ ਮਸ ਚਾਟ ਮਸਾਲਾ ਹੈਗਾ ਸੀ। ਅੱਛਾ ਅੱਛਾ।
ਅੱਛਾ ਅੱਛਾ ਚਾਟ ਮਸਾਲਾ ਸੀ?
ਹਾਂਜੀ ਹਾਂਜੀ ਉਹ ਚਾਟ ਮਸਾਲਾ ਹੈਗਾ ਸੀ। ਉਹ ਤੇ ਫੇਿਰ ਅਸੀਂ ਕੀ ਕਰਨੇ ਆ ਹ।
ਬਣਾਇਆ ਸ?,
ਨਹੀਂ ਬਜ਼ਾਰੋਂ ਹੀ ਲਈਦਾ ਕਾਰ ਦਾ ਤੇ ਨਹੀਂ ਬਣਾਉਂਦੇ।
ਪਰ ਮੈਨੂੰ ਤੇ ਉਹ ਐਵੇਂ ਕੁਛ ਅਲੱਗ ਜਿਹਾ, ਹੀ ਲੱਗਦਾ ਪਿਆ ਸੀ ਮੈਂ ਤੇ ਨਹੀਂੀ ਲਿਆਂਂਦੀ ਐਵੇਂ ਇਹਦਾ। ਚਾਟ ਮਸਾਲਾ।
ਅੱਛਾ ਸਾਡੇ ਇੱਥੇ ਨਾ ਉਹ ਇੱਕ ਸ਼ੋਪ ਹੈਗੀ ਹੈ। ਉਹ ਸਪੇਸ਼ਲ ਆਪ ਘਰ ਬਣਾਉਂਦਾ ਹੈ। ਫੇਿਰ ਉਹ ਵੀ
ਅੱ ਠੀਕ ਠੀਕ ਤਾਂ ਹੀ ਤੇ ਮੈਂ ਤੁਹਾਨੂੰ ਮੈਨੂੰ ਐਵੇਂ ਲੱਗਿਆ ਨਾ ਜਿਵੇਂ ਕਿ ਉਹ ਮਸਾਲਾ ਘਰ ਦਾ ਬਣਿਆ ਹੋਇਆ।
ਹਾਂਜੀ ਉਹ ਆਪ ਘਰ ਹੀ ਬਣਾਉਂਦਾ। ਤੇ ਬਣਾ ਕੇ ਉਹ ਫੇਰ ਦਿੰਦਾ ਵੇਚਦਾ ਇਸ ਤਰ੍ਹਾਂ।
ਅੱਛਾ ਅੱਛਾ ਠੀਕ ਤੇ ਫੇਿਰ ਤੁਸੀਂ ਮੈਨੂੰ ਪਲੇ ਦੱਸ। ਦੋਗੇ ਨਾ ਕਿਧਰੇ ਤੁਸੀਂ ਇਹ ਸੋਚੋ ਕਿ ਮੇਰੇ ਵਰਗੇ ਸੋਫਟ ਨਾ ਬਣਨ ਤੇ।
ਹ ਨਹੀਂ ਨਹੀਂ, ਐਸੀ ਗੱਲ ਆਵਾਜ਼ ਨਹੀਂ ਆਉਂਦੀ ਟਵਰ ਨਹੀਂ ਆਉਂਦੇ। ਅੱਛਾ ਫੇਿਰ, ਅਸੀਂ ਤਾਂ ਮਾਂ ਹਾਂਜੀ ਹਾਂਜੀ ਮਾਂਹ ਦੀ ਦਾਲ ਨੂੰ ਅਸੀਂ ਕਰਨੇ ਹਾਂ। ਫ ਬਜ਼ਾਰੋਂ ਲੈ ਕੇ ਨਾ ਮਾਂਹ ਦੀ ਦਾਲ। ਉਹਨੂੰ ਮਿਕਸੀ ਚ ਪੀਸ ਲੈਂਣੇ ਆਂ, ਪਾਊਡਰ ਬਣਾ ਲੈਂਣੇ ਆਂ।
ਅੱਛਾ, ਤੁਸੀਂ ਪਹਿਲਾਂ ਈ ਪਾਊਡਰ ਬਣਾ ਲੈਂਦੇ ਓ। ਹੈਲੋ ਹੈਲੋ। ਹੈਲੋ।
ਹੈਲੋ ਹਾਂਜੀ, ਫਿਰ ਅਸੀਂ ਘੰਟਾ ਰੱਖ ਦਿੰਣੇ ਆਂ, ਉਹ ਹੋ ਕੇ ਦਾਲ ਨੂੰ। ਪਿਉਂ ਕੇ ਰੱਖ ਦਿੰਣੇ ਆਂ ਫੇਰ ਉਨੂੰ ਮਿਕਸੀ ਚ ਮਿਕਸੀ ਚ ਅੱਛੀ ਤਰ੍ਹਾਂ ਗ੍ਰੈਂਡ ਕਰ ਲੈਂਣੇ ਉਨੂੰ। ਇਹ ਬਰੀਕ ਹੋ ਜਾਂਦੀ ਐ, ਮੁਲਾਇਮ ਜਿ ਹੋ ਜਾਂਦੀ ਐ। ਫੇਰ ਉਹਦੇ ਵਿੱਚ ਅਸੀਂ ਥੋੜਾ ਜਿਆ ਫਿਰ ਪਤ ਹਾਂ ਫਿਰ ਫੇਰ ਅਸੀਂ ਪਤੀਲੇ ਚ ਕੱਡ ਲੈਂਣੇ ਆਂ। ਦਾਲ ਨੂੰ ਫਿਰ ਉਹਦੇ ਚ ਥੋੜ੍ਹਾ ਜਿਹਾ ਅ ਸੀ ਸੂ
ਅੱਛਾ, ਅੱਛਾ। ਹਾਂਜੀ ਮੈਨੂੰ ਆਂਦੀ ਪੀ ਆਵਾਜ਼, ਤੁਸੀਂ ਕੀ ਕਿਆ ਅਸੀਂ ਉਹਨੂੰ ਪਤੀਲੀ ਚ ਕੱਢ ਲੈਂਣੇ ਆਂ। ਤੁਸੀਂ ਪਤੀਲੀ ਚ ਕੱਢ ਲੈਂਦੇ ਓ ਉਸ ਤੋਂ ਬਾਅਦ ਕੀ ਪਾਂਦੇ ਓ ਓਦੇ ਵਿੱਚ।
ਹਾਂਜੀ ਹਾਂਜੀ ਫ ਦੋ ਚਮਚੇ ਅਸੀਂ ਸੂਜੀ ਦੇ ਪਾਣੇ ਆਂ।
ਅੱਛਾ ਅੱਛਾ, ਸੂਜੀ ਦੇ ਠੀਕ ਐ।
ਸੂਜੀ ਦੇ ਪਾਣੇ ਆਂ, ਫਿਰ ਉਨੂੰ ਅਸੀਂ ਮਿਕਸ ਕਰਦੇਣੇ। ਮਿਸਕ ਅੱਛੀ ਤਰ੍ਹਾਂ ਉਹ ਫਿਰ ਕੋਲੀ ਚ ਪਾਣੀ ਲੈ ਕੇ ਨਾ ਥੋੜ੍ਹਾ ਜਿਆ ਵਿੱਚ ਉਹ ਪਾ ਕੇ ਦੇਖੋ ਅਗਰ ਦਾਲ ਉੱਪਰ ਆ ਰਈਏ ਫਿਰ ਤੇ ਬੀਟ ਅੱਛੀ ਤਰ੍ਹਾਂ ਹੋ ਗਈ ਐ ਬੀਟ ਹੋ ਗਈ ਅੱਛੀ ਤਰ੍ਹਾਂ ਬਸ ਉਪ ਤੇ ਆ ਗਈ ਫਿਰ ਉਹਦੇ ਵਿੱਚ ਥੋੜ੍ਹਾ ਜਿਹਾ ਕਾਲਾ ਨਮਕ ਪਾ ਦਿਓ। ਥੋੜ੍ਹੀ ਜੀ ਕਾਲੀ ਮਿਰਚ ਪਾ ਦਿਓ ਤੇ ਥੋੜ੍ਹੀ ਜੀ ਹੀਂਗ ਪਾ ਦਿਓ। ਹਾਂਜੀ ਫਿਰ ਤੇਲ ਚ ਫਰਾਈ ਕਰ ਲਉ। ਫਿਰ ਉਨੂੰ ਪਾਣੀ ਚ ਰੱਖ ਪਾਣੀ ਚ ਡੀਪ ਕਰਕੇ ਰੱਖ ਦਿਓ।
ਅੱਛਾ ਕਿਹੜੇ ਤੁਸੀਂ ਠੰਡੇ ਪਾਣੀ ਚ ਪਾਂਦੇ ਓ ਜਾਂ ਫਿਰ ਗੁਣਗੁਣੇ ਪਾਣੀ ਚ।
ਹੈਲੋ। ਹੈਲੋ, ਹੈਲੋ।
ਹਾਂਜੀ ਹਾਂਜੀ। ਮੈਂ ਕਿਆ ਤੁਸੀਂ ਠੰਡੇ ਪਾਣੀ ਚ ਰੱਖਦੇ ਓ ਜਾਂ ਫਿਰ ਗੁਨਗੁਨੇ ਪਾਣੀ ਚ।
ਨਈਂ ਠੰਡੇ ਪਾਣੀ ਚ ਈ ਰੱਖੀ ਦੀ ਐ। ਠੰਡੇ ਪਾਣੀ ਚ ਰੱਖਣੇ ਆਂ। ਹਾਂਜੀ, ਹਾਂਜੀ।
ਤੇ ਤੁਸੀਂ ਦਾਲ ਚ ਨਮਕ ਜੋਵੇ ਉਹ ਤੁਸੀਂ ਅ ਸਾਰੀ ਦਾਲ ਚ ਮਿਕਸ ਕਰ ਲੈਂਦੇ ਹੋ ਜਾਂ ਫਿਰ ਥੋੜ੍ਹੀ-ਥੋੜ੍ਹੀ ਦਾਲ ਚ ਨਮਕ ਮਿਕਸ ਕਰਦੇ ਹੋ। ਓਹ ਨਮਕ ਪਾਣ ਨਾ ਥੋੜ੍ਹੀ ਢਿੱਲੀ ਪੈ ਜਾਂਦੀ ਐ ਨਾ।
ਨਈਂ ਨਈਂ ਨਈਂ, ਢਿ ਢਿੱਲੀ ਨੀ ਪੈਂਦੀ ਨਮਕ ਸਾਰੇ ਕਿਉਂਕਿ ਉਸ ਦਿ ਵੀ ਸਾਰੇ ਨੂੰ ਫਰਾਈ ਕਰਨ ਆ ਨਾ। ਦਾਲ ਪੱਲੇ ਬਣਾਣੇ ਨੇ। ਉਸ ਟਾਈਮ ਸਾਰੇ ਪੱਲੇ ਬਣਾਣੇ ਨੇ, ਰੱਖਣੇ ਤੇ ਹੁੰਦੇ ਨੀਂ ਇਹਨਾਂ ਨੂੰ। ਫਿਰ ਇਸ ਕਰਕੇ ਫਿਰ ਨਮ ਹੈਲੋ, ਮੱਠੀ ਉੱਤੇ ਮੱਠੀ ਭੋਰ ਕੇ ਪਾਓ, ਓਹ ਪੱਲੇ ਪਾਓ ਤੇ ਉਹਦੀ ਇਮਲੀ ਦੀ ਚਟਨੀ ਬਣਾ ਕੇ ਉਤੇ ਪਾਓ, ਹੈਂ ਉਹ ਵੀ ਮੈਂ ਘਰ ਈ ਬਣਾਣੀ ਹੁੰਦੀ ਚਟਨੀ, ਘਰ ਬਣਾਣੀ ਅਸੀਂ। ਪੁਦੀਨੇ ਦੀ ਚਟਨੀ ਐ। ਕੀ ਉਹ ਵੀ ਅਸੀਂ ਘਰ ਈ ਬਣਾਣੇ ਆਂ, ਹਾਂਜੀ ਹਾਂਜੀ। ਚਾਟ ਮਸਾਲਾ ਉੱਤੇ ਪਾ ਤਾ
ਚਾਟ ਮਸਾਲਾ ਉੱਤੇ ਪਾਕੇ, ਨੀ ਬੋਤ ਸਵਾਦ ਬਨਾਏ ਸੀ, ਤੂਸੀ ਮੈਂ ਆਈ ਤੇ ਨਾ ਤੂਆਡੇ ਘਾਰ ਮੈਂ ਖਾਏ ਸੀ, ਬੋਤ ਹੀ ਅੱਛੇ ਬਨੇ ਹੋਏ ਸੀ। ਮਤਲਬ ਮੈਂ ਖਾ ਰਈ ਸੀ, ਮੈਨੂੰ ਐਵੇਂ ਆ ਰੇਆ ਸੀ, ਕਿ ਮੇਰੇ ਤੇ ਨੀ ਬਨਦੇ ਐਵੇਂ, ਕਿ ਬੋਤ ਸਵਾਦ ਬੰਨੇ ਹੋਏ ਨੇ। ਤੇ ਤੂਸੀ ਮ ਤੂਸੀ ਦੇਖ ਮੈਨੂੰ ਸ਼ਰਮ ਆ ਰੀ ਸੀ, ਤੇ ਮੈਂ ਖਾਏ ਵੀ ਬੋਤ ਸਾਰੇ ਸੀ।
ਓਏ-ਹੋਏ ਤੇ ਜੇ ਚੀਜ ਅੱਛੀ ਲੱਗਦੀ ਏ ਨਾ, ਓ ਆਪੇ ਟੇਸਟ, ਮ ਸਵਾਦ ਲਗਦੀ ਏ, ਜਿਂਵੇ ਹੋਰ ਮੈਂ ਲਵਾਂ, ਹੋਰ ਖਾਂਵਾ ਮੈਂ।
ਹਾਂਜੀ। ਤੇ ਬੋਤ ਸਵਾਦ ਨਾਲ ਮੈਂ ਖਾਏ, ਬੋਤ ਈ ਮੈਨੂੰ ਚੰਗੇ ਲੱਗੇ, ਏ ਤੂਆਡੇ ਬੱਚੇ ਵੀ ਪਿੱਛੇ ਬੜਾ ਬੋਲਦੇ ਪੇ ਨੇ, ਹਨਾ?
ਹਾਂ ਐ ਸਾਡੇ ਗਲੀ ਦੇ ਚ ਨਾ ਬੱਚੇ ਹੈਗੇ ਨਾ, ਓ ਸ਼ਾਮ ਦੇ ਟੈਮ ਤੇ ਠੰਡਾ ਵੇਲਾ ਹੁੰਦੈ ਨਾ ਤੇ ਸ ਬੱਚ ਚੇ ਸਾਰੇ ਖੇਡਦੇ ਨੇ। ਕੋਈ ਆਪਨੀ ਸੈਕਲਾਂ ਕੱਡ ਕੇ ਲੈਂ ਆਦੈ, ਕੋਈ ਕੁੱਛ ਕੇ ਲੈ ਆਂਦੈ। ਓ ਸਾਰੇ ਬੱਚੇ ਰੌਨਕ ਲੱਗੀ ਹੁੰਦੀ ਏ ਇਸ ਟੈਮ ਬੱਚੇਆਂ ਦੀ, ਬੱਚੇ ਇਸ ਟੈਮ ਗਲੀ ਚ ਨਿਕਲ ਕੇ ਸਾਰੇ ਬਾਰ ਆਂਦੇ, ਸਵੇਰੇ ਤੇ ਧੁੱਪ ਹੁੰਂਦੀ ਏ, ਬੱਚੇ ਬਾਰ ਗਰਮੀ ਚ ਆ ਨੀ ਸਕਦੇ। ਓ ਮੇਰੀ ਪੋਤਰੀ ਕੈਂਦੀ ਏ ਮਮ, ਦਾਦੀ ਮੈਨੂੰ ਕੇਆ ਜਾ ਬਾਰ ਖੇੜੇਆ ਬੱਚੇ ਆਏ ਏ ਨੇ, ਕੈਂਦੀ ਏ ਨੀ ਦਾਦੀ ਗਰਮੀ ਐ, ਬੜੀ ਗਰਮੀ ਐ, ਜਬ ਹਵਾ ਚਲੇਗੀ ਨਾ ਸ਼ਾਮ ਕੋ ਤਬ ਮੈਂ ਬਾਹਰ ਜਾਊਂਗੀ।
ਅੱਛਾ, ਦੇਖੋ ਬੱਚੇ ਵੀ ਕਿੰਨੇ ਸਿਆਣੇ ਹੁੰਦੇ ਨੇ, ਹੈਣਾ? ਹਾਂਜੀ। ਹਾਂ ਹੋਰ, ਅੱਛਾ ਤੇ ਫੇਰ ਹੁਨ ਤੂਸੀ ਰਸੋਈ ਚ ਕੀ ਬਨਾਨ ਵੜੇ ਸੀ ਫੇਰ?
ਅਸੀ ਦਾਲ ਬਨਾਈਏ। ਦਾਲ ਬਨਾਈ ਸੀ, ਮੂੰਗੀ ਸਾਬਤ ਦਾਲ ਬਨਾਈ ਏ। ਨਾਲ ਪਕੌੜੇ ਬਨਾਵਾਂਗੇ, ਹਾਂਜੀ ਨਾਲੇ ਪਕੌੜੇ ਬਨਾ
ਤੇ ਮੇਰੀ ਓਈਹ ਗਾੱਲ ਦੇਖ ਲਈਏ, ਪਤਾ ਕੀ ਹੋਏਆ, ਹੁਨੇ ਮੈਂ ਵੀ ਸੋਚ ਰੀ ਸੀ ਕਿ ਦਾਲ ਬਨਾਵਾਂ, ਤੇ ਮੈਨੂੰ ਚੇਤਾ ਆ ਆਂ ਕਿ ਦਾਲ ਤੇ ਮੇਰੀ ਫਰਿਜ ਇਚ ਪਈ ਹੋਈ ਏ ਮੂੰਗੀ ਸਾਬਤ, ਤੇ ਮੈਂ ਵੀ ਸੋਚਦੀ ਪੀ ਆਂ ਕਿਉਂ ਨਾ ਥੋੜੇ ਜੇ ਨਾਲ ਪਕੌੜੇ ਬਨਾ ਲਾ, ਆੱਜ ਬਾਰਿਸ਼ ਆਂਦੀ ਪਈਏ।
ਹਾਂਜੀ, ਹਾਂਜੀ, ਹਾਂਜੀ, ਅੱਛਾ!
ਬਾਰਿਸ਼ ਆਈ ਸੀ ਨਾ ਸਵੇਰੇ, ਹਲਕੀ-ਹਲਕੀ ਹੁਨ ਵੀ ਕਨੀਆਂ ਆਦੀਆਂ ਪਈਐਂ। ਤੇ ਮੈਂ ਸੋਚੇਆ ਕਿ ਚਲੋ ਮੈਂ ਵੀ ਕਿਉਂ ਨਾ, ਆੱਜ ਤੇ ਅਸੀ ਦੋਨਾ ਨੇ, ਇੱਕ ਜੈਸੀ ਚੀਜ ਬਨਾਨ ਲੱਗੀ
ਜੀ ਸਈ ਗਾੱਲ ਏ, ਹਾ, ਹਾ।
ਆ ਹੋ ਜਾਂਦੈ ਕਂਈ ਵਾਰੀ ਨਾ ਐਵੇਂ। ਕਂਈ ਵਾਰੀ ਐਵੇਂ ਹੋ ਜਾਂਦਾ ਵੇ, ਕਿ ਬੰਦਾ ਇੱਕ ਜੈਸਾ ਇਵੇਂ ਹੋ ਜਾਂਦੈ। ਔਰ ਠੀਕ ਤੂਆਡੇ ਘਾਰ ਸਾਰੇ ਆਏਆ ਜੇ ਤੂਸੀ ਵੀ ਕਦੀ ਲਗਾਓ ਚੱਕਰ ਐਦਰਲੇ ਪਾਸੇ।
ਹਾਂਜੀ, ਹਾਂਜੀ ਆਵਾਂਗੇ, ਤੂਸੀਂ ਵੀ ਆਨਾ ਹੈਂ, ਫੇਰ ਆ ਤੂਆਨ ਦਂਹੀ-ਭਲੇੇ ਫੇਰ ਖਵਾਵਾਂਗੇ। ਹੈਂ?
ਜ਼ਰੂਰ ਮੈਂ ਤੇ ਤੂਆਡੇ ਘਾਰ ਆਨੈ ਨਾ ਪ੍ਹੈਲੇ, ਮੈਂ ਤੇ ਤੂਆਨੂੰ ਪ੍ਹੈਲੇ ਈ ਫੋਨ ਕਾਰ ਦੇਨੈ। ਕੀ, ਦਂਹੀ-ਭੱਲੇ ਬਨਾ ਕੇ ਰੱਖੇਆ ਜੇ। ਤੂਸੀ ਬੋਤ ਸਵਾਦ ਬਨਾਂਦੇ ਓ, ਤੂਸੀ ਵੀ ਆਓਗੇ ਨਾ ਐਦਕੀ ਐਦਰਲੇ ਪਾਸੇ ਸਾਡੇ ਵਾਲੇ ਪਾਸੇ ਆਓਗੇ ਤੇ ਮੈਂ ਵੀ ਤੂਆਨੂੰ ਅਪਨੇ ਹਾੱਥ ਤੇ ਬਨਾ ਕੇ ਖਵਾਵਾਂਗੀ ਦਹੀਂ-ਭੱਲੇ। ਤੇ ਤੂਸੀਂ ਮੈਨੂੰ ਦੱਸੇਆ ਜੇ ਮੈਨੂੰ, ਮੈਂ ਕਿੱਥੇ ਕਮੀ ਕੀਤੀ ਏ। ਠੀਕ ਐ, ਹਾਂਜੀ, ਠੀਕ ਐ ਜੀ, ਸਸ੍ਰੀ ਕਾਲ, ਸਸ੍ਰੀ ਕਾਲ।